ਹੈ, ਸੱਚ ਸਤਿ ਸ਼੍ਰੀ ਅਕਾਲ ਜੀ।
ਸ਼ਸਰੀ ਅਕਾਲ ਦੀਦੀ ਹੋਰ ਕਿਵੇਂ ਹੋ ਹਾਂਜੀ ਮੈਂ ਵੀ ਠੀਕ ਹਾਂ। ਘਰ ਠੀਕ ਨੇ ਸਾਰੇ।
ਸਭ ਵਧੀਆ ਬਸ ਕਿਰਪਾ ਹੈ ਮਾਲਕ ਦੀ ਤੁਸੀਂ ਦੱਸੋ ਏਧਰ ਸਭ ਕਿਵੇਂ ਆ।
ਹਾਂਜੀ, ਸਭ ਵਧੀਆ।
ਅੱਛਾ ਜੀ, ਹੋਰ ਕੀ ਕਰਦੇ ਸੀ।
ਬਸ ਕੁਛ ਨਹੀਂ ਗਰਮੀ ਓ ਇਨੀ ਜਿਆਦਾ ਹੋਈ ਹੋਈ ਹੈ ਬਹੁਤ ਜਿਆਦਾ ਟੈਂਪਰੇਚਰ ਵਧਿਆ ਹੋਇਆ ਹੈ।
ਹਾਂ ਹਾਂ ਗਰਮੀ ਤਾਂ ਬਹੁਤ ਜਿਆਦਾ ਵੱਧ ਰਹੀ ਹੈ ਦਿਨੋ ਦਿਨ ਗਰਮੀ ਦਾ ਮੌਸਮ ਹੈ, ਬਸ ਪਹਿਲਾਂ ਥੋੜੀ ਬਾਰਿਸ਼ ਹੋ ਗਈ ਸੀ ਤਾਂ ਰਾਹਤ ਮਿਲ ਗਈ ਸੀ ਥੋੜ੍ਹੀ
ਹਾਂਜੀ ਉਹ ਬਸ ਦੋ ਕੁ ਦਿਨ ਦਾ ਸਹੀ ਹੋ ਗਿਆ ਸੀ ਗਾ, ਹੁਣ ਫੇਰ ਓਦਾਂ ਹੀ ਮੌਸਮ ਹੋ ਗਿਆ।
ਹੂੰ ਦੁਬਾਰਾ ਫੇਰ ਗਰਮੀ ਹੋ ਗਈ। ਸਾਡੇ ਪਰ ਇੱਧਰ ਥੋੜ੍ਹਾ ਫ਼ਰਕ ਹੈ। ਹੂੰ,
ਅੱਛਾ, ਤੀਰਥ
ਸਾਡੇ ਏਰੀਏ ਚ ਥੋੜ੍ਹਾ ਫ਼ਰਕ ਹੈ ਉੱਧਰ ਸਾਡੇ ਪਤਾ ਪੇੜ ਪੌਦੇ ਲੱਗੇ ਹੋਏ ਆ ਇੱਥੇ ਬਹੁਤ ਲੋਕ ਾਂ ਨੇ ਲਗਾਏ ਹੋਏ ਮਤਲਬ ਉਹਦੇ ਨਾਲ ਬਹੁਤ ਠੰਡਕ ਰਹਿੰਦੀ ਹੈ ਕਾਫ਼ੀ ਜ਼ਿਆਦਾ ਸਾਡੇ ਇੱਥੇ ਪੇੜ ਨੂੰ ਮਤਲਬ ਹਰ ਤਰ੍ਹਾਂ ਦੇ ਦਰਖਤ ਲਗਾਏ ਹੋਏ ਨੇ ਲੋਕਾਂ ਨੇ ਫਰੂਟ ਵਾਲੇ ਵੀ ਵੈਸੇ ਹੀ ਛਾਂ ਦੇਣ ਵਾਲੇ ਵੀ ਹਾ
ਬਟ ਇੱਧਰ ਸਾਡੇ ਤਾਂ ਬਿਲਕੁਲ ਵੀ ਨੀ ਬਿਲਕੁਲ ਨੀ ਹੈਗੇ ਕੱਟ ਕੱਟ ਕੇ ਸਾਰੇ ਪੇਡ ਵਗੈਰਾ ਫਿਰ ਉੱਥੇ ਘਰ ਵਗੈਰਾ ਬਣਾਏ ਜਾਂਦੇ ਜਾਂ ਫੈਕਟਰੀਆਂ ਵਗੈਰਾ ਬਣਾਈ ਜਾਂਦੇ ਆ ਸਾਡਾ ਜ਼ਿਆਦਾ ਏਰੀਆ ਫੈਕਟਰੀ ਵਾਲਾ ਏ
ਹਾਂ ਤੁਹਾਡੇ ਇਧਰ ਫੈਕਟਰੀ ਏਰੀਆ ਜਿਆਦਾ ਆ ਜਾਂਦਾ ਹਮ ਤੁਹਾਡੇ ਤਾਂ ਖੇਤ ਵੀ ਘੱਟ ਕੀ ਰਹਿ ਗਏ ਫੈਕਟਰੀਆਂ ਫੈਕਟਰੀਆਂ ਬਣ ਗੀਆਂ ਇੱਧਰ ਜ਼ਿਆਦਾ
ਹੋਰ ਕਿਹਾ ਤਾਹੀ ਤਾਂ ਫੇਰ ਗਰਮੀ ਬਹੁਤ ਜਿਹਦਾ ਪੈ ਰਹੀ ਹੈ ਬਹੁਤ ਬੁਰਾ ਹਾਲ ਹੁੰਦਾ ਗਰਮੀ ਚ ਤਾਂ
ਚਲੋ ਫੈਕਟਰੀਆਂ ਲਗਾਈਆਂ ਠੀਕ ਹੈ ਦੇਖੋ ਡਿਵੈਲਪਮੈਂਟ ਹੋ ਰਹੀ ਹੈ ਪਰ ਤੁਸੀਂ ਮਤਲਬ ਜਿੰਨੇ ਕੁ ਪੇੜ ਕੱਟ ਰਹੇ ਹੋ ਓਨੇ ਕੁ ਲਗਾਓ ਵੀ ਦੁਬਾਰਾ ਹਨਾ ਫੈਕਟਰੀਆਂ ਦੇ ਬਾਹਰ ਲਗਾਓ ਅੰਦਰ ਵੀ ਲਗਾਓ ਛਾਂ ਕਰਨ ਲਈ ਤਾਂ ਕਿ ਤੁਹਾਡੇ ਫੈਕਟਰੀਆਂ ਵੀ ਅੰਦਰ ਥੋੜੀਆਂ ਬਹੁਤ ਠੰਡੀਆਂ ਰਹਿਣ ਜ਼ਿਆਦਾ ਗਰਮੀ ਨਾ ਹੋਵੇ ਉੱਥੇ
ਹਾਂਜੀ ਉਹ ਤਾਂ ਫੇਰ ਘਟ ਲਗਾਂਦੇ ਨੇ ਬਟਨ ਲਾਦੇ ਕੋਈ ਚਲੋ ਹੌਲੀ ਹੌਲੀ ਇਕ ਕਰਕੇ ਵੀ ਗੋਈ ਲਗਾਵੇ ਥੋੜ੍ਹਾ ਥੋੜ੍ਹਾ ਜ ਟੈਂਪਰੇਚਰ ਦਾ ਫਰਕ ਪੈ ਸਕਦਾ ਇਹਦਾ
ਸਹੀ ਗੱਲ ਹੈ ਇਦ ਹੁਣ ਇੰਨੀ ਜ਼ਿਆਦਾ ਗਰਮੀ ਵੱਧ ਰਹੀ ਹੈ ਦਿਨੋ ਦਿਨ ਦੇਖੋ ਕਿੰਨਾ ਮਤਲਬ ਪੇੜ ਕੱਟੀ ਜਾਂਦੇ ਨੇ ਲੋਕਾਂ ਨੂੰ ਸਮਝ ਨੀ ਆਓਂਦੀ ਵੀ ਤੁਸੀਂ ਆਪਣੀ ਬਰਬਾਦੀ ਦੀ ਇੱਕ ਜੜ ਖੋਦ ਰਹੇ ਹੋ ਇੱਕ ਤਰ੍ਹਾਂ ਨਾਲ ਹਨਾ ਵੀ ਹੁਣ ਤੁਸੀਂ ਜਿਵੇ ਦੇਖੋ ਪੇੜ ਹੁਣ ਤੁਸੀਂ ਅਰੇ ਪੇੜ ਕੱਟਣ ਦੇ ਨਾਲ ਕੀ ਹੋਊਗਾ ਪੇੜ ਕੱਟਣ ਦੇ ਨਾਲ ਟੈਂਪਰੇਚਰ ਵੱਧਦਾ ਟੈਂਪਰੇਚਰ ਵੱਧਣ ਦੇ ਨਾਲ ਫਿਰ ਕੀ ਹੋਊਗਾ ਅੱਗੇ ਅੱਗੇ ਦੇਖੋ ਜਿਹੜੇ ਮਤਲਬ ਗਲੇਸ਼ੀਅਰ ਵਗੈਰਾ ਦੀ ਬਰਫ਼ ਪਿਘਲਦੀ ਹੈ ਪਹਾੜਾਂ ਤੋਂ ਬਰਫ਼ ਪਿਘਲ ਕੇ ਨਦੀਆਂ ਦੇ ਵਿੱਚ ਜਾਂਦਾ ਪਾਣੀ ਫਿਰ ਦੇਖੋ ਹੜ੍ਹ ਆਉਂਦੇ ਹੁਣ ਪਿੱਛ ਆਪਣੇ ਪਿਛਲੇ ਸਾਲ ਦੇਖੋ ਕਿੰਨੀ ਬੁਰੀ ਹਾਲਤ ਦੇ ਨਾਲ ਹਨ ਹੜ੍ਹ ਆਉਂਦੇ ਨੇ ਤੇ ਹੋਰ ਵੀ ਮਤਲਬ ਹਾ ਵੀ ਜਿਹੜੀ ਧਰਤੀ ਆ ਉਹ ਕਿੰਨੀ ਰੇਗੀ ਸਥਾਨ ਬਣੀ ਜਾਂਦੀ ਹੈ ਬਿਲਕੁਲ ਹੀ ਕਿਉਂਕਿ ਪੇੜ ਜੜਾਂ ਨੂੰ ਪਕੜ ਕੇ ਰੱਖ ਰੱਖਦੇ ਨੇ ਜਿਹੜਾ ਭੇਡਾਂ ਨੇ ਪਕੜ ਕੇ ਰੱਖਦੀਆਂ ਮਿੱਟੀ ਨੂੰ ਹਨਾ ਜਗੜ ਕੇ ਰੱਖਦੀ ਹੈ ਨੇ
ਹੋਰ ਏਥਿ ਵੀ ਹੁਣ ਗਰਮੀ ਤਾਂ ਸੱਤ ਛੇ ਸੱਤ ਮਹੀਨੇ ਤਾਂ ਗਰਮੀ ਹੋ ਜਿਆਦਾ ਤਾਂ ਗਰਮੀ ਪੈਂਦੀ ਸਰਦੀ ਤਾਂ ਕੋਈ ਦੋ ਕੁ ਮਹੀਨੇ ਹੋ ਮਸਾਂ ਪੈਂਦੀ ਹੈ ਬਸ ਸਰਦੀ ਤਾਂ ਬਹੁਤ ਘੱਟ ਹੁੰਦੀ ਹੈ ਦਿਨੋ ਦਿਨ ਤਾਂ ਗਰਮੀ ਵਧਦੀ ਵਧਦੀ ਹੈ ਅਗਰ ਇਹੀ ਕੀ ਹਾਲ ਰਿਹਾ ਤਾਂ
ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਤਾਂ ਗਰਮੀ ਹੁੰਦੀ ਹੁੰਦੀ ਹੈ ਦੇਖੋ ਇਨੇ ਜ਼ਿਆਦਾ ਮਹੀਨੇ ਵੱਧ ਗਏ ਗਰਮੀ ਦੇ ਕਿੱਥੇ ਅਪ੍ਰੈਲ ਮਈ ਚ ਵੀ ਮੌਸਮ ਵੱਧ ਵਧੀਆ ਹੁੰਦਾ ਸੀ ਪਹਿਲਾ
ਹੋਰ ਕਿਆ ਹੁਣ, ਕਈ ਵਾਰ ਸੁਣਨ ਚ ਆਂਦਾ ਵੀ ਜੰਗਲ ਵਿਚ ਜਾਨਵਰ ਇੱਧਰ ਬਾਹਰ ਵਗੈਰਾ ਘੁੰਮਦੇ ਨੇ ਉਹ ਕਿਉਂ ਘੁੰਮਦੇ ਨਹੀ ਕਿਉਂਕਿ ਹੁਣ ਜੰਗਲ ਵੀ ਕੱਟ ਰਹੇ ਨੇ ਸਾਰਾ ਕੁੱਛ ਖਤਮ ਕਰ ਰਹੇ ਨੇ ਬਸ ਹੁਣ ਤਾਂ ਹੋਰ ਕਿਆ। ਜਾਨਵਰ ਵੀ ਇਥੇ ਰਹਿਣਗੇ
ਲੈਣਗੇ
ਕਿ ਉਹੀ ਹੈ ਵੀ ਲੋਕਾਂ ਨੂੰ ਹੋਰ ਵੀ ਖ਼ਤਰਾ ਹੋ ਰਿਹਾ ਏ।
ਹੂੰ ਕਿਤੇ ਚਿੱਤਾ ਆ ਗਿਆ ਦੇਖੋ ਕਿਤੇ ਹਾਥੀ ਆ ਗਿਆ ਮਤਲਬ ਸੁਣਿਆ ਸੀ ਕਦੇ ਵੀ ਚਿੱਤਾ ਏ ਲੋਕਾਂ ਦੀਆਂ ਗਲੀਆਂ ਦੇ ਵਿੱਚ ਕਲੋਨੀਆਂ ਚ ਘੁੰਮ ਰਿਹਾ ਉਹ ਵਿਚਾਰੇ ਹੁਣ ਕਿਥੇ
ਹਾਂਜੀ, ਉਹ ਵੀ ਤਾਂ ਹੈ ਨਾ ਵੀ ਉਹਨਾਂ ਨੇ ਵੀ ਤਾਂ ਕਿਤੇ ਨਾ ਕਿਤੇ ਤਾਂ ਰਹਿਣਾ। ਆ ਫਿਰ ਉਹਨਾਂ ਨੇ ਵੀ
ਰਹਿਣਾ ਹੀ ਆ ਉਹਨਾਂ ਨੇ ਕਿਤੇ ਨਾ ਕਿਤੇ ਹਾਂ ਬਿਲਕੁਲ ਉਹੀ ਹੈ ਨਾ ਔਖਾ ਵੀ ਬੰਦਾ ਸਮਝਦਾ ਨੀ ਹੈਗਾ ਵੀ ਅਸੀਂ ਆਪਣੀ ਕਬਰ ਖੋਦ ਰਹੇ ਹਾ।
ਹੋਰ ਕਿਆ। ਹੁਣ ਆਣ ਵਾਲੀ ਪੀੜ੍ਹੀ ਲਈ ਤਾਂ ਫੇਰ ਬਹੁਤ ਜ਼ਿਆਦਾ ਔਖਾ ਹੋ ਜਾਣਾ ਵੀ ਕਿੱਦਾਂ ਰਹਿਣਗੇ ਹਨਾ। ਆਪਣੇ ਬੱਚਿਆਂ ਨੇ ਟਾਈਮ ਦਾ ਤਾਂ ਫੇਰ ਕੰਮ ਬਹੁਤ ਔਖਾ ਹੋ ਜਾਣਾ ਫੇਰ ਜੇ
ਹੂੰ ਸਹੀ ਗੱਲ ਹੈ ਹੁਣ ਦੇਖੋ ਪੇੜ
ਰਹਿਣਾ
ਸਹੀ ਗੱਲ ਆ ਹੁਣ ਦੇਖੋ ਜੇ ਪੇਡਾਂ ਦੀ ਗੱਲ ਕਰੀਏ ਦਰਖਤ ਹੁਣ ਸਾਨੂੰ ਕੀ ਦਿੰਦੇ ਨੇ ਸਾਨੂੰ ਆਕਸੀਜਨ ਦਿੰਦੇ ਨੇ ਤੇ ਕਾਰਬਨ ਡਾਇਆਕਸਾਈਡ ਮਤਲਬ ਸੌਖੀ ਜਾਂਦੇ ਨੇ ਹੁਣ ਦੇਖੋ ਜਿਹੜੀ ਕਾਰਬਨ ਡਾਇਆਕਸਾਈਡ ਸਾਈਡ ਉਹ ਗੈਸ ਗਰਮੀ ਪੈਦਾ ਕਰਦੀ ਹੈ ਹੁਣ ਜਦ ਪੇੜ ਹੀ ਨਹੀਂ ਹੋਣਗੇ ਫਿਰ ਘੱਟ ਦਰਖਤ ਹੀ ਨਹੀਂ ਹੋਣਗੇ ਤੇ ਫਿਰ ਕਾਰਬਨ ਡਾਇਆਕਸਾਈਡ ਮਤਲਬ ਕਿਹਨੇ ਸੌਖਣੀ ਹੈ ਤਾਂ ਹੀ ਤਾਂ ਫ਼ਿਰ ਗਰਮੀ ਵਧੀ ਜਾਂਦੀ ਹੈ ਇੰਨੀ।
ਹੋਰ ਕਿਆ ਉਹੀ ਤਾਂ ਹੈ ਨਾ ਵੀ ਹੁਣ ਚਲੋ ਜੇ ਆਪਾਂ ਹਵਾ ਵੀ ਬਾਹਰਲੀ ਲੈ ਰਹੇ ਹਾਂ ਮਗਰ ਉਹ ਵੀ ਸ਼ੁੱਧ ਨਹੀਂ ਨਾ ਹੈਗੀ ਉਹ ਵੀ ਹੁਣ ਕਿੰਨਾ ਜ਼ਿਆਦਾ ਪੋਲਿਊਸ਼ਨ ਹੁੰਦਾ ਉਹਦੇ ਨਾਲ ਸਾਰਾ ਹਵਾ ਵੀ ਪੋਲਿਊਟ ਹੁੰਦੀ ਹੈ ਇੰਨੇ ਜ਼ਿਆਦਾ ਵਹੀਕਲਸ ਚੱਲਦੇ ਨੇ ਰੋਡ ਦੇ ਉੱਪਰ
ਹੂੰ ਫਿਰ ਦਰਖਤ ਤਾਂ ਹਾਂ ਫੇਰ ਦਰਖਤ ਤਾਂ ਫੇਰ ਉਹਨੂੰ ਵੀ ਫਿਰ ਜਿਹੜੀ ਗੰਦੀ ਹਵਾ ਹੁੰਦੀ ਉਹਨੂੰ ਵੀ ਓਬਜਰਵ ਕਰਦੇ ਨੇ ਨਾ ਉਹਨੂੰ ਵੀ ਸੋਖਦੇ ਨੇ ਜਿਹੜੀ ਹੋਰ ਜਗ੍ਹਾ ਤੋਂ ਕਾਰਬਨ ਡਾਇਆਕਸਾਈਡ ਨਿਕਲ ਦੀ ਹੈ ਮੋਟਰਸਾਈਕਲਾਂ ਤੋਂ ਜਾਂ ਹੋਰ ਮਤਲਬ ਵਾਹਨਾਂ ਤੋਂ ਨਿਕਲਦੀ ਹੈ ਜਾਂ ਕਿਸੇ ਹੋਰ ਜਗ੍ਹਾ ਤੋਂ ਉਹਨੂੰ ਵੀ ਸੋਖ ਲੈਂਦੇ ਨੇ ਤਾਂ ਵਿਚਾਰੇ ਮਤਲਬ ਜਿਹੜੇ ਪੇਡ ਦਰਖ਼ਤ ਹੁੰਦੇ ਨੇ। ਹੁਣ ਜਦ ਹੈ ਹੀ ਨੀ ਗ ਫੇਰ ਦੇਖੋ ਫੇਰ ਹੈ ਹੀ ਨੀ ਗਏ। ਫੇਰ ਕੀ ਨੇ ਫਿਰ ਗਰਮੀ ਤਾਂ ਹੀ ਫਿਰ ਪੋਲਿਊਸ਼ਨ ਵੀ ਜ਼ਿਆਦਾ ਵੱਧ ਰਹੇ ਹੈ।
ਹੋਰ ਫੇਰ ਹੁਣ ਜਿਵੇਂ ਦਰੱਖ਼ਤ ਤੋਂ ਬਣੇ ਕੋਈ ਚੀਜ਼ਾਂ ਹੁੰਦੀਆਂ ਨੇ ਹੁਣ ਉਹ ਵੀ ਸਾਰੀਆਂ ਕਿੰਨੀਆਂ ਜ਼ਿਆਦਾ ਮਹਿੰਗੀਆਂ ਹੋ ਰਹੀਆਂ ਨੇ ਕਿਉਂਕਿ ਦਰੱਖਤ ਨਹੀਂ ਹੈਗੇ।
ਹੂੰ ਸਹੀ ਗੱਲ ਆ ਵੱਧ ਰਹੀ ਹੈ ਮਹਿੰਗਾਈ ਦਿਨੋ ਦਿਨ
ਹੋਰ ਕਿਆ।
ਹੁਣ ਦੇਖੋ ਲੋਕ ਮਤਲਬ ਕਿੰਨਾ ਕੁਛ ਕਰਦੇ ਨੇ ਅੱਜ ਕੱਲ ਹੁਣ ਚਲੋ ਫੇਰ ਵੀ ਲੋਕਾਂ ਨੂੰ ਨਾ ਥੋੜ੍ਹੀ ਜਿਹੀ ਮਤਲਬ ਹੋ ਰਹੀ ਹੈ ਥੋੜੇ ਜਾਗ ਰਹੇ ਨੇ ਲੋਕ ਜਾਗ੍ਰਿਤੀ ਆ ਰਹੀ ਹੈ ਲੋਕਾਂ ਵਿੱਚ ਹਨਾ। ਤੇ ਸਮਝ ਹੋ ਰਹੀ ਹੈ। ਮੈਂ ਦੇਖਿਆ ਵੀ ਲੋਕ ਹੁਣ ਆਪਣੇ ਬਰਡੇ ਤੇ ਹੁਣ ਲੋਕ ਪੰਜ ਪੰਜ ਪੇੜ ਲਾਦਾ ਕੋਈ ਦੋ-ਦੋ ਲਾਦਾ ਚਲੋ ਠੀਕ ਹੈ ਚਾਹੇ ਇੱਕ ਇੱਕ ਵੀ ਲਾਓ ਵੀ ਚਲੋ ਲਗਾਦੇ ਨੇ ਲੋਕ ਆਪਣੇ ਜਨਮ ਦਿਨ ਤੇ ਹਨਾ ਐਵੇਂ ਮਨਾਉਂਦੇ ਨੇ ਆਪ।
ਹਾਂਜੀ ਜੀ
ਉਹ ਵੀ ਚਲੋ ਇੱਕ ਵਧੀਆ ਉਪਰਾਲਾ ਹੈ ਵੀ
ਉ ਤਾਂ ਵੀ ਪੇੜ ਪੌਦੇ ਤਾਂ ਬਹੁਤ ਹੁਣ ਕਈ ਆਪਣੇ ਘਰਾਂ ਦੇ ਵਿੱਚ ਜਿਵੇਂ ਗਮਲੇ ਨਹੀਂ ਅਗਲੇ ਕੋਲ ਜਗ੍ਹਾ ਹੁੰਦੀ ਤਾਂ ਗਮਲੇ ਵਗੈਰਾ ਦੇ ਵਿੱਚ ਲਗਾਉਂਦੇ ਨੇ
ਹਾਂ ਸਹੀ ਗੱਲ ਆ ਚਲੋ ਕੁੱਛ ਤਾਂ ਫ਼ਰਕ ਪੈਂਦਾ ਕ ਕਹਿੰਦੇ ਨੇ ਨਾ ਵੀ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਕੁਛ ਨਾ ਕਰਨ ਨਾਲੋਂ ਅਸੀਂ ਕੁਛ ਕਰ ਲਈਏ ਉਹ ਜ਼ਿਆਦਾ
ਹੋਰ ਕ ਰ ਇਏਦਾਂ ਹੁੰਦਾ ਜੇ ਇੱਕ ਪਰਸਨ ਸਟਪ ਚੱਕ ਪਦਾ ਕਈ ਵਾਰ
ਦੇਖ ਕੇ ਹਾਂ ਸਹੀ ਗੱਲ ਆ ਵੀ ਆਪਾਂ ਇੱਕ ਦੂਸਰੇ ਤੋਂ ਹੀ ਸਿੱਖਦੇ ਹਾਂ ਹੋਰ ਕਿੱਥੋਂ ਸਿੱਖਦੇ ਹਾਂ ਆਪਾਂ ਹਨਾ ਮਤਲਬ ਇਹੀ ਗੱਲ ਆ ਵੀ ਅਸੀਂ ਕਿਸੇ ਲਈ ਇਗਜਾਮਪਲ ਬਣੀਏ
ਹੋਰ ਕ
ਹਮਮ ਹਾਂ ਅਸੀਂ ਵੀ ਸਾਡੀ ਵੀ ਕੋਸ਼ਿਸ਼ ਰਹਿੰਦੀ ਵੀ ਉਹ ਕਰੀਏ ਆਲੇ ਦੁਆਲੇ ਮੈਂ ਤਾਂ ਆਪ ਮੈਂ ਤਾਂ ਆਪਣੇ ਘਰ ਦੇ ਬਾਹਰ ਵੀ ਹੁਣ ਵੇਲਾ ਪੌਦੇ ਜਿੱਥੇ ਥੋੜੀ ਬਹੁਤ ਜਗ੍ਹਾ ਮਿਲਦੀ ਹੈ ਵੈਸੇ ਤਾਂ ਸਾਡੇ ਹੈ ਨੀ ਗ ਮੇਰੇ ਮਦਰ ਦੇ ਘਰ ਬਹੁਤ ਜਿਆਦਾ ਜਗ੍ਹਾ ਹੈ ਮਾਤਾ ਜੀ ਉੱਥੇ ਸਾਡੇ ਲਗਾਉਂਦੇ ਰਹਿੰਦੇ ਆ ਅਂ ਬਪਨ ਤੋਂ ਹੀ ਦੇਖ ਰਹੇਾਂ ਆਪਣਾ ਘਰ ਪੂਰਾ ਹਰਾ ਪਰ ਇੱਥੇ ਹੁਣ ਮੇਰੇ ਮਤਲਬ ਇੱਥੇ ਸਹੁਰੇ ਪਰਿਵਾਰ ਚ ਨਹੀਂ ਹੈਗੀ ਜਗ੍ਹਾ ਤੇ ਪਰ ਅਸੀਂ ਅਸੀਂ ਗਲੀ ਗੁਲੀ ਚ ਹੀ ਫੁਲਾਂ ਫਾਲਾਂ ਵਾਲੇ ਪੌਦੇ ਲਗਾ ਲੈਂਦੇ ਹਾਂ ਗਮਲਿਆਂ ਚ ਲਗਾ ਲੈਂਦੇ ਹਾਂ ਚਲੋ ਵੀ ਵਧੀਆ ਲੱਗਦੀ ਹੈ ਹਰਿਆਲੀ ਤੇ
ਹਾਂਜੀ ਹੁਣ ਸਾਡੇ ਵੀ ਹੁਣ ਲੱਗਿਆ ਹੋਇਆ ਇੱਥੇ ਨਿੰਬੂ ਵਗੈਰਾ ਦਾ ਪੇੜ ਲੱਗਿਆ ਹੋਇਆ ਚਲੋ ਥੋੜ੍ਹੀ ਫਹੁਟੀ ਐਵੇਂ ਵੀ ਹਵਾ ਤਾਂ ਮਿਲਦੀ ਹੋ ਹੈ ਨਾ ਕੁਛ ਤਾਂ ਫਾਇਦਾ ਹੁੰਦਾ ਇਹਨਾ ਕਿਉਂਕਿ ਜਗ੍ਹਾ ਹੁੰਦੀ ਹੈਗੀ ਫ਼ਿਰ ਹੁਣ ਕੱਚੀ ਜਗ੍ਹਾ ਕਿੱਥੇ ਹੁੰਦੀ ਆ ਅੱਜ ਕੱਲ ਦੇ ਟਾਈਮ ਦੀਾ ਤਾਂ ਕਿਸੇ ਕੋਲੇ ਹੁੰਦੀ ਹੈ
ਸਹੀ ਗੱਲ ਆ ਨਹੀਂ ਚਲੋ ਜੇ ਛੋਟੀ ਜਿਹੀ ਕਿਆਰੀ ਆ ਉਹ ਉਹਨੂੰ ਯੂਟੀਲਾਈਜ਼ ਕਰੋ ਉਹਦੇ ਵਿੱਚ ਵੇਲਾ ਲਗਾ ਲਓ ਉਹਨਾਂ ਨੇ ਦੇ ਖੋ ਸਬਜ਼ੀਆਂ ਹੋ ਜਾਂਦੀਆਂ ਨਾ ਫਰੈਸ਼ ਖਾਣਾ ਹੋ ਜਾਂਦਾ ਦਾ ਹੈ ਪੇੜ ਨਹੀਂ ਲਾ ਸਕਦੇ ਤਾਂਾਂ ਵੇਲਾ ਬੁੱਲਾ ਹੀ ਲਗਾਓ ਚਲੋ ਉਹਨਾਂ ਤੋਂ ਵੀ ਸਾਨੂੰ ਆਕਸੀਜਨ ਤਾਂ ਮਿਲਦੀ ਹੋ ਹੈ ਨਾ
ਹਾਂ
ਕਾਰਬਨ ਡਾਇਆਕਸਾਈਡ ਸੋਖਦੀਆਂ ਹੀ ਨੇ ਹਾਂ ਮਤਲਬ ਆਪਣੇ ਵੱਲੋਂ ਕਰੋ ਜਿੰਨਾ ਕੁ ਕਰ ਸਕਦੇ ਹੋ ਜਿੰਨੀ ਕੁ ਜਗ੍ਹਾ ਹੈ ਉਹਦੇ ਹਿਸਾਬ ਨਾਲ ਲਓ
ਹਰ
ਸਾਡੇ ਤਾਂ ਮਾਤਾ ਜੀ ਦੇ ਅਮਰੂਦ ਦਾ ਦਰਖਤ ਤੇ ਚੀਕੂ ਦਾ ਮਤਲਬ ਅਨਾਰ ਦਾਏ ਮਤਲਬ ਦਰਖਤ ਲਾਏ ਪਹਿਲਾਂ ਆੜੂ ਦਾ ਵੀ ਲੱਗਿਆ ਹੋਇਆ ਸੀ। ਮਤਲਬ ਉਹ ਲਾਂਦੇ ਨੇ ਉਹਨਾ ਨੂੰ ਸ਼ੌਕ ਏ। ਕਰਦੇ ਨੇ ਅਸੀਂ ਵੀ ਫੇਰ ਉਹਨਾ ਨੂੰ ਦੇਖ ਕੇ ਕਰਨ ਲੱਗ ਗਏ ਸੀ ਅਸੀਂ ਵੀ ਚੱਕ ਕੇ ਪਾਈਪ ਪਾਣੀ ਦੇਣਾ ਮਤਲਬ ਵਧੀਆ ਲੱਗਦਾ ਦਾ ਹਰਿਆਲੀ ਬੋਹਤ ਚੰਗੀ ਏ ਅੱਖਾਂ ਲਈ ਵੀ ਚੰਗੀ ਏ। ਵੈਸੇ ਸਾਡੀ ਸੇਤ ਲਈ ਵੀ ਚੰਗੀ ਏ ਪੂਰੇ ਸਰੀਰ ਲਈ ਵੀ ਚੰਗੀ ਏ ਹੇਨਾ।
ਹਨ। ਜੀ ਹੁਨ ਜਿਵੇਂ ਪਾਰਕ ਵਗੈਰਾ ਚਲੋ ਬਣਾਏ ਹੋਣ। ਹੇਨਾ ਉੱਥੇ ਸੈਰ ਵਗੈਰਾ ਕਰਨ ਜਾਓ ਤਾਂ ਉੱਥੇ ਹੋਵੇ ਹਰਿਆਲੀ ਵਗੈਰਾ ਹੋਵੇ ਤਾਂ ਉੱਥੇ ਘਾਹ ਵਗਰਾ ਹੋਰ ਉਹਦੇ ਨਾਲ ਵੀ
ਨੰਗੇ ਪੈਰ ਚੱਲੋ ਤਾਂ ਹਾਂ ਨੰ ਗੇ ਪੈਰ ਚੱਲੋ ਤਾਂ ਪੂਰਾ ਸਰੀਰ ਵੀ ਸਾਡਾ ਰੀਫਰੈਸ਼ ਹੁੰਦਾ ਮਤਲਬ ਸਾਡੀ ਸਰੀਰ ਨੂੰ ਮਤਲਬ ਤਾਜ਼ਗੀ ਮਿਲਦੀ ਆ ਬੋਤ ਤਾਜ਼ਗੀ ਨਾਲ ਭਰ ਜਾਂਦਾ ਨੰਗੇ ਪੈਰ ਚੱਲਣਾ ਬੋਤ ਚੰਗੀ ਗੱਲ ਆ ਹੋਰ ਕੁਝ ਕੁਛ ਨੀ ਕਰ ਸਕਦੇ ਤਾ ਘਾ ਤੇ ਨੰਗੇ ਪੈਰ ਈ ਸੈਰ ਕਰ ਲੋ। ਦਸ ਮਿੰਟ ਈ ਕਰਲੋ ਚਾਏ ਬੋਤ ਏ। ਹੁੰ
ਓਹੀ ਤੇ ਵੀ ਹੁਨ ਥੋੜਾ ਜਿਹਾ ਲੋਕਾਂ ਨੂੰ ਸੋਚਣਾ ਲੋਕਾਂ ਨੂੰ ਵੀ ਸੋਚਣਾ ਪਏਗਾ ਨਾ ਹੁਣ ਕੀ ਅੱਗੇ, ਅੱਗੇ ਤਾਂ ਫਿਰ ਟਾਈਮ ਬੋਹਤ ਹੋ ਜਾਣਾ ਫੇਰ ਤਾਂ ਇੰਨੀ ਜ਼ਿਆਦਾ ਗਰਮੀ ਬਰਦਾਸ਼ਤ ਕਰਨੀ ਵੀ ਬੋਤ ਔਖੀ ਖੀ ਹੋ ਜਾਣੀ ਐ।
ਹੁੰ। ਚਲੋ ਆਪਾਂ ਹੁਣ ਸਭ ਨੂੰ ਤਾਂ ਨਹੀਂ ਸਾਰੀ ਦੁਨੀਆਂ ਨੂੰ ਤਾਂ ਨਹੀਂ ਅਸੀਂ ਸਮਝਾ ਸਕਦੇ। ਪਰ ਚਲੋ ਫੇਰ ਵੀ ਅਸੀਂ ਆਪਨੇ ਮੁਹੱਲੇ ਤੋਂ ਸ਼ੁਰੂ ਕਰ ਸਕਦੇ ਆਂ। ਹਨਾ ਆਪਾਂ ਵੀ ਆਲੇ ਦੁਆਲੇ ਲੋਕਾਂ ਨੂੰ ਮਿਲ ਕੇ ਕਹੀਏ ਵੀ ਲਗਾਓ ਪੇੜ ਹਨਾ। ਸਾਡੇ ਤਾਂ ਵੈਸੇ ਇੱਥੇ ਲੋਕ ਬੋ ਉਹਦੀ ਬਹੁਤ ਸਮਝਦਾਰ ਏ ਮਤਲਬ ਐਡੇ ਬੜੇ, ਬੜੇ ਕੋਠੀਆਂ ਨੇ ਘਰ ਨੇ ਲੋਕਾਂ ਦੇ ਬਹੁਤ ਵਧੀਆ ਸਾਡੀ ਕਲੋਨੀ ਏ ਇਹ। ਪਰ ਮਤਲਬ ਇੱਥੇ ਮੈਂ ਦੇਖਿਆ ਵੀ ਲੋਕਾਂ ਨੂੰ ਬੜਾ ਸ਼ੋਂ ਸ਼ੌਂਕ ਏ। ਹਰ ਤਰ੍ਹਾਂ ਦਾ ਫਰੂਟ ਉਹਨਾਂ ਦੇ ਘਰ ਲੱਗਿਆ ਹੋਇਆ ਮਤਲਬ ਹੋਰ ਛਾਹ ਵਾਲੇ ਪੌਦੇ ਡੈਕੋਰੇਸ਼ਨ ਵਾਲੇ ਜਿਹੜੇ ਵੈਸੀੇ ਸਜਾਵਟ ਲਈ ਬੜੇ, ਬੜੇ। ਪੌਦੇ ਹੁੰਦੇ ਆ ਉਹ ਲੱਗੇ ਹੋਏ ਨੇ। ਮਤਲਬ ਸਾਡੇ ਇੱਧਰ ਇਲਾਕੇ ਵਿੱਚ ਤਾਂ ਹੀ ਠੰਡਕ
ਉਹੀ ਫੇਰ ਹੁਣ ਜੇ ਪੌਦੇ ਲਗਾਏ ਨੇ ਤੇ ਫੇਰ ਉਹਨਾਂ ਦੀ ਕੇਅਰ ਵੀ ਦੇਖਭਾਲ ਵੀ ਕਰਨੀ ਪਏਗੀ ਨਾ ਡੇਲੀ। ਅਗਰ ਲਗਾ ਤੇ ਦੇ ਬਾਅਦ ਚ ਦੇਖਿਆ ਨੀ ਫੇਰ ਉਹ ਗਰੋ ਵੀ ਨੀ ਨਾ ਕਰਨਗੇ।
ਪਾਣੀ ਦੇਣਾ ਪੈਂਦਾ। ਦੇਖੋ ਮੈਂ ਨੀ ਦਿੰਦੀ ਤਾਂ ਮੇਰਾ ਛੋਟਾ ਜਿਹਾ ਬੇਟਾ ਉਹ ਵੀ ਦਿੰਦਾ ਮਤਲਬ ਛੋਟਾ ਜਿਹਾ ਹਜੇ ਮਤਲਬ ਦੇਖੋ ਉਹ ਵੀ ਦੰਦਾ
ਹਾਂਜੀ ਨਹੀਂ ਅਗਰ ਅਗਰ ਆਪਾਂ ਸਿਖਾਵਾਂਗੇ ਬੱਚੇ ਵੀ ਸਿੱਖਦੇ ਆਾਂ ਫਿਰ ਜੇ ਬੱਚੇ ਦੇਖ ਦੇਖ ਕੇ ਸਿੱਖਦੇ ਨੇ ਅਰ ਜੋਾਂ
ਸਹੀ ਗੱਲ ਆ ਨਹੀਂ ਉਹਨੇ ਹਮੇਸ਼ਾ ਉਹਹਨੇ ਬਾਹਰ ਜਾਣਾ ਨਾ ਮੈਂ ਉਹਹਨੇ ਕਹਿਣਾ ਹਾਂ ਮੰਮੀ ਮੈਂ ਪਾਣੀ ਦੇ ਕੇ ਵੀ ਮੈਂ ਪਾਣੀ ਦੇਣਾ ਪੌਦੇ ਨੂੰ ਉਹ ਜਹਦੀ ਮੱਗ ਚੱਕ ਦੈਂਦਾ ਚਲੋ ਤੁਸੀਂ ਵੀ ਆਪਣੇ ਬੱਚੇ ਨੂੰ ਸਿਖਾਓ ਹਨ ਨਾ ਉਹਨਾਂ ਨੂੰ ਵੀ ਲਗਾਓ ਤੁਸੀਂ ਗਮਲਿਆਂ ਗੁਮਲਿਆਂ ਚ ਲਗਾਇਆ ਕਰੋ ਜੇ ਨਹੀਂ ਜਗ੍ਹਾ ਹੈਗੀ
ਹਾਂਜੀ ਹੁਣ ਤਾਂ ਛੋੱਟੀਆਂ ਨੇ ਹੁਣ
ਹਾਂਜੀ ਘਰੋਂ ਛੁੱਟੀਆਂ ਚ ਮੈਂ ਵੀ ਹੁਣ ਹੋਰ ਪੌਦੇ ਲਗਾਣੇ ਆ ਗਮਲੇ ਵੀ ਥੋੜੇ ਲੈ ਕੇ ਆਣੇ ਆ ਹੋਰ ਚਲੋ ਠੀਕ ਹੈ ਫੇਿਰ ਫੇਰ ਕਰਦੇ ਆ ਮਿਲਕੇ ਗੱਲ ਸਤਿ ਸ੍ਰੀ ਅਕਾਲ ਜੀ